ਹੈਲੋ
ਹਾਂ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ
ਹੈਲੋ
ਹੈਲੋ
ਹੈਲੋ
ਹੈਲੋ ਹੈਲੋ
ਹੈਲੋ
ਹੈਲੋ
ਹਾਂਜੀ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
ਹੋਰ ਕਿਵੇਂ ਹੋ ਠੀਕ ਹੈ,
ਬ ਬਸ, ਬਸ ਵਧੀਆ। ਤੁਸੀਂ ਸੁਣਾਓ?
ਬਸ ਬੈਠੇ ਹੋਏ ਸੀ ਫਰੀ, ਅਸੀਂ ਰੋਟੀ ਡਿਨਰ ਕਰ ਲਿਆ ਸੀ। ਫੇਰ ਰੋਟੀ ਖਾਈਏ ਮੈਂ ਨਹੀਂ ਕਰਨ ਲੱਗੇ ਸੀ ਹਲੇ।
ਅੱਛਾ, ਅੱਛਾ
ਅੱਛਾ, ਹੋਰ?
ਹੋਰ ਮੌਸਮ ਕਿਵੇਂ ਉੱਥੇ?
ਬਸ ਮੌਸਮ ਸਵੇਰੇ ਬੰਣਿਆ ਹੋਇਆ ਸੀ ਐਵੇਂ ਲੱਗ ਰਿਹਾ ਸੀ ਬਾਰਿਸ਼ ਬਹੁਤ ਤੇਜ਼ ਆਏਗੀ ਫਿਰ ਇੱਕ ਦਮ ਧੁੱਪ ਨਿਕਲ ਆਈ ਗਏ ਮੌਸਮ ਦਾ
ਹੈਲੋ, ਹਾਂਜੀ -ਹਾਂਜੀ।
ਮੈਂ ਕਿਹਾ ਮੌਸਮ ਬਦਲ ਹੋ ਜਾਂਦਾ ਹੈ ਇਕਦਮ ਮੌਸਮ ਬੱਦਲ ਉਹਦਾ ਧੁੱਪ ਨਿਕਲ ਆਉਂਦੇ ਹੈ ਮੌਸਮ ਦਾ ਵੀ ਨ ਪਤਾ ਚ ਕਿਵੇਂ ਕੀ ਬਣਦਾ
ਇੱਥੇ ਵੀ ਇੱਥੇ ਵੀ ਏਦਾਂ ਹੀ ਹੁੰਦਾ ਹੈ ਕੱਲ ਬਾਰਿਸ਼ ਆ ਤਿੰਨ ਵਜੇ ਰਾਤੀ ਤੇ ਸਵੇਰ ਤੱਕ ਆਂਦੀਈ ਸੀ ਤੇ ਹੁਣ ਫੇਰ ਦੁਪਹਿਰੇ ਧੁੱਪ ਬਹੁਤ ਚੜੀ ਸੀ ਤੇ ਹੁਣ ਥੋੜਾ ਗੁੰਮ ਹੋਇਆ ਤਾਂ ਹਾਂਜੀ ਵੀ ਮੌਸਮ ਦਾ
ਉਹ ਇਹ ਤੇ ਹ ਪਤਾ ਹੀ ਨਹੀਂ ਚੱਲਦਾ ਹੈਗਾ ਮੌਸਮ ਦਾ ਇਸ ਵੇਲੇ ਗਰਮੀ ਇੰਨੀ ਪੈ ਰਹੀ ਹੈ ਮੌਸਮ ਚੇਂਜ ਹੋ ਜਾਂਦਾ ਇੱਕਦਮ,
ਗਰਮੀ ਬੜੀ ਪੈਂਦੀ ਵ
ਠੰਡਕ ਹੋਣ ਲੱਗ ਜਾਂਦੀ ਇੱਕਨੀ ਹਮ ਗਰਮੀ ਦਾ ਬਹੁ ਅੱਦ ਤੋਂ ਜਿਆਦਾ ਬਹੁਤ ਹੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ।
ਗਰਮੀ ਨੇ ਤਬਾਹੀ ਚੁੱਕੀ ਹੋਈ ਹੈ।
ਚਾਰਣਾ।
ਗਰਮੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਇੰਨੀ ਗਰਮੀ ਹੋ ਰਹੀ ਹੈ ਨਾ ਕਹਿਣ ਦ ਆਦ ਨ ਆ ਹਮ ਜਿੰਨਾ ਬਈ ਚ ਦੇ ਵੀ ਰੋ ਹਾਂ ਨਾ ਲੋ ਬਾਰ -ਬਾਰ ਉਹੀ ਪਦਾ ਤੇ ਨਾ- ਨਾ ਤੇ ਇੱਕ ਬਰਾਬਰ ਆਦੇ ਗਰਮੀਆਂ
ਜਿੰਨਾ ਮਰਜੀ ਨਾ ਲਓ ਗਰਮੀ ਤੇ ਜਿਹੜੀ ਹੈ ਉਹ ਤੇ ਪੈ ਪੈ ਲੱ ਲੱਗਣੀ ਹੈ
ਚਾ
ਤੇ ਬਸ ਹੁਣ ਬੱਚੇ ਵੀ ਕ ਗਏ ਕਿਤੇ ਹਾਂਜੀ, ਹੈਲੋ
ਹੈਲੋ, ਮੈਂ ਕਿਹਾ ਕਿਤੇ ਗਏ ਨੀ ਘੁੰਮਣ ਤੁਸੀਂ ਹੈਲੋ
ਹੈਲੋ
ਹੈਲੋ
ਹੈਲੋ
ਹੈਲੋ, ਹਾਂਜੀ ਗਏ ਨੀ ਕਿੱਤੇ ਘੁੰਮਣ
ਹੈਲੋ -ਹੈਲੋ
ਹੈਲੋ
ਹਾਂਜੀ
ਮੈਂ ਕਿਹਾ ਕਿ ਤੇ ਗਏ ਨੀ ਘੁੰਮਣ
ਗਏ ਸੀ ਹੁਣ ਘੁੰਮ ਕੇ ਹੀ ਆਏ ਅਸੀਂ, ਗਰਮੀਆਂ ਚ ਹਾਂ ਛੁੱਟੀਆਂ ਪੈਂਦੀਐ ਬਈ ਪੇਕੇ ਜਾਨ ਦਾ ਬ ਫਿ ਪੇਕੇ ਚਲੇ ਜਈਏ ਘੁੰਮ ਹਾਂ ਅੱ
ਪਤਨੀ ਬੱਚਿਆਂ ਦੇ ਸਕੂਲ ਖੂਲਗੇ
ਹਾਂ, ਅੱਜ ਹੀ ਗਏ ਸੀ ਬੱਚੇ ਸਕੂਲ
ਹੈਲੋ, ਮੈਂ ਕਿਹਾ, ਬੱਚਿਆਂ ਦੇ ਸਕੂਲ ਖੁੱਲ ਗਏ ਆ?
ਹਾਂ ਅੱਜ ਹੋ ਕੇ ਆਏ ਨਾ ਬੱਚੇ ਸਕੂਲ ਕੱਲ੍ਹ ਗਏ ਨੀ ਸੀ ਅੱਜ ਗਏ ਹੈਗੇ ਨੇ
ਅੱਛਾ ਅੱਛਾ, ਸਾਡੇ ਇੱਥੇ ਹੋਰ ਪੈ ਗੀਏ ਗਰਮੀ ਕਰਕੇ ਛੁੱਟੀਆਂ ਛੋਟੇ ਬ ਚਲੋ ਹੋਰ ਪਾਰ ਉਹਨਾ
ਅੱਛਾ, ਸਾਡੇ ਏਥੇ ਨਹੀਂ
ਇਹ ਹੁਨ ਦਸ ਤਰੀਕ ਨੂ ਖੁਲੇ ਗਾ ਸਕੂਲ
ਅੱਛਾ
ਕਈਆਂ ਨੂੰ ਬਾਈ ਤਰੀਕ ਤੋਂ ਹੁੰਦੇ ਪਏ ਆ ਤੇ ਕਈਆਂ ਨੂੰ ਦਸ ਤੋਂ ਹੁੰਦੇ ਪ
ਅੱਛਾ, ਵਧੀਆ ਗਰਮੀਆਂ ਚ ਗਰਮੀਆਂ ਚ ਜਦੀ ਮੋਜਾ
ਹਾਂਜੀ ਹਾਂਜੀ, ਜਾਣਾ ਸੀ ਘੁੰਮਣ ਮੇ ਤੇ ਮਾਇਕੇ ਵੀ ਨਹੀਂ ਗਈ ਮੈਂ ਮੀਹ ਕਰਕੇ, ਹਾਂ ਮੰਮਾ ਕਹਿੰਦੇ ਹਾਂਜੀ, ਆਨ ਜਾਨ ਦੀ
ਹਾਂ ਇੱਕ ਤਾਂ ਟ੍ਰਰੇਨਾਂ ਦੀ, ਇੱਕ ਤਾਂ ਟ੍ਰੇਨਾਂ ਦੀ ਬੁਕਿੰਗ ਨੀ ਹੁੰਦੀ ਹੈਗੀ
ਉਹ ਫੇਰ ਛੁੱਟੀਆਂ ਜੋ ਪਈਆਂ ਹੋਈਆਂ ਬੱਚਿਆਂ ਨੂੰ ਤੇ ਫੇਰ ਉਹਦੇ ਕਰ ਕੇ ਹੁੰਦਾ ਹੀ
ਹਾਂ ਉਹਦੇ ਚ ਤੇ ਇਹ ਹੁੰਦੇ ਪਹਿਲੇ ਈ ਬੁਕਿੰਗ ਕਰਾ ਕੇ ਰੱਖੋ ਤੇ ਆਉਣ ਜਾਣ ਦੀ
ਮਹੀਨਾ ਪਹਿਲੇ ਬੁਕਿੰਗ ਹੁੰਦੀ ਹੈ ਛੁੱਟੀਆਂ ਚ ਤੇ ਮਹੀਨਾ ਡੇਢ ਮਹੀਨਾ ਪਹਿਲੇ ਜਿੱਥੇ ਜਾਣਾ ਹੈ ਨਾ ਉਹਦੀ ਬੂਕਿੰਗ ਕਰਾਣੀ ਪੈਂਦੀ ਹੈ, ਕਿਉਂਕਿ ਐਣ ਟਾਈਮ ਤੇ
ਹਾਂ, ਐਨ ਟਾਈਮ ਤੇ ਬਿਲਕੁਲ ਨੀ ਹੁੰਦੀ
ਏਨ ਟਾਈਮ ਤੇ ਬਿਲਕੁਲ ਵੀ ਨੀ ਹੁੰਦੀ
ਬਿਲਕੁਲ ਵੀ ਏਹੀ ਹੁੰਦੇ ਗਰਮੀਆਂ ਚ ਤੇ ਛੁੱਟੀਆਂ ਜਾਣਾ ਹੁੰਦਾ ਐਮਰਜੈਂਸੀ ਫੇਰ ਤਤਕਾਲ, ਉਹੀ ਚੀਜ਼ ਏ ਤਤਕਾਲ ਖੁੱਲਦੇ ਨੇ
ਹਾਂ
ਇੱਕ ਦਿਨ ਪਹਿਲੇ ਉਹ ਹੁੰਦੀ ਫਿਰ ਉਹ ਜ਼ਿਆਦਾ ਟਿਕਟ ਦੇੰਦੇ ਨੇ
ਕਰਾਨੀ ਹੋਵੇ ਐਮਰਜੰਸੀ ੳ ਫੇਰ ਵੇਟਿੰਗ ਚ ਪਾ ਦਿੰਦੇ ਨੇ ਟਿਕਟ ਵਗੈਰਾ
ਹਾਂ ਨਹੀਂ ਤੋ ਆਜ ਕਲ
ਹਾਂਜੀ
ਅੱਜ ਕੱਲ ਇਨਾ ਨੇ ਏ ਚੀਜ਼ ਬਣਾਈ ਰ ਜਿੰਨੇ ਬਾਈ ਜ਼ਿਆਦਾ ਜ਼ਿਆਦਾ ਐਮਰਜੈਂਸੀ ਹੈ। ਇੱਕ ਦਿਨ ਪਹਿਲੇ ਤਤਕਾਲ ਖੁੱਲਦੇ ਬਈ ਦਸ ਵਜੇ ਤੋਂ ਗਿਆਰਾਂ ਵਜੇ ਤੱਕਨ। ਪੰਜ ਮਿੰਟ ਦਾ, ਪੰਜ ਮਿੰਟ ਦਾ ਖੁੱਲਦਾ ਉਹਦੇ ਚ ਬਈ ਜੇਹੜੀ ਵੇਟਿੰਗ ਵੀ। ਹੈਗਾ ਨਾ ਉਹ ਵੀ ਸੀਟ ਮਿਲ ਜਾਂਦੀ ਐ ਇਹ। ਇਹ ਰੱਖਿਆ ਹੋਇਆ ਜੇ ਸਿਸਟਮ। ੳਨਜ ਤੁਸੀਂ ਟਿਕਟ ਦੇਖੋਗੇ ਤੇ ਵੇਟਿੰਗ ਜਾ ਰੇ ਗੀ। ਚਾਲੀ ਚਾਲੀ ਵੇਟਿੰਗ ਪੰਜਾਹ ਪੰਜਾਹ, ਉਂਝ। ਸੀਟ ਮਿਲ ਜਾਂਦੀ ਹੈ, ਓਹ ਕੀ ਪੈਸੇ ਲੱਗਦੇ ਨੇ ਜ਼ਿਆਦਾ। ਉਹ ਪੈਸੇ ਜ਼ਿਆਦਾ ਹੁੰਦੇ ਹੈਗੇ ਨੇ ਉਹਦੇ 'ਚ।
ਕਿਸੇ ਵੇਲੇ ਹੋ ਜਾਂਦਾ ਨਾ ਕਿ ਸੀਟ ਨਾ ਕੋਈ ਹੋਰ ਵੀ ਲੈ ਲੈਂਦਾ ਤੇ ਫੇਰ ਉਹ ਦਿੰਦੇ ਵੀ ਨੀ ਹੈਗੇ। ਤੇ ਹ ਆਪਣੀ ਸਲਟੀ ਹੁੰਦੀ ਹੈ
ਹਾਂ ਇਹਏ ਤੇ ਉਹੀ ਤੇ ਗਰਮੀਆਂ ਚ ਉਹੀ ਬੰਦਾ ਕਿੱਥੇ ਜਾਏ ਗਰਮੀਆਂ ਚ ਤੇ ਜਾਣ ਹੀ ਹੁੰਦਾ ਇਹੀ ਹੁੰਦਾ ਮ
ਕੋਈ ਠੰਡੇ ਇਲਾਕੇ ਕੋਈ ਨਹੀਂ। ਹਾਂ ਠੰਡੇ ਕੋਈ। ਹਾਂਜੀ। ਇਸ ਵਾਰ ਪਹਿਲਾ ਚਾਂਸ ਹੋਇਆ ਮੈਂ ਇਧਰ ਮੰਨਾਲੀ ਵੱਲ ਗਈ ਹੂੰ। ਸਾਲ ਦੋ ਸਾਲ ਹੋ ਗਏ ਤੈਨੂੰ ਗਈ ਨੂੰ। ਗਰਮੀ ਗਰਮੀ ਦੇਖੋ ਸਰਦੀਆਂ ਸਰਦੀਆਂ 'ਚ ਸ਼ਾਇਦ ਚੱਕਰ ਲਗਾਵਾਂਗੇ।
ਅੱਛਾ ਇਹ ਸਾਡੇ ਉੱਥੇ ਵੀ ਅਸੀਂ ਵੀ ਕਿੰਨੇ 'ਚ। ਅੱਛਾ ਅਸੀਂ ਵੀ ਕਿੰਨੇ ਚੱਕਰ। ਚੱਕਰ ਲਾ ਗਿਆ ਸਾਰੇ 'ਚ ਜਨਵਰੀ ਚੜਿਆ ਤੇ ਜਨਵਰੀ 'ਚ ਵੀ ਗਏ, ਫਰਵਰੀ 'ਚ ਵੀ ਗਏ ਫਿਰ ਆਪਾਂ। ਅਪ੍ਰੈਲ ਵਿੱਚ ਵੀ ਗਏ। ਹੂੰ ਤਿੰਨ ਚਾਰ ਚੱਕਰ ਲੱਗ ਗਏ ਹਾਂ। ਵਿਆਹ ਸੀ ਚਾਚੇ ਦੇ ਮੁੰਡੇ ਦਾ ਅਪ੍ਰੈਲ ਵਿੱਚ। ਫਰਵਰੀ 'ਚ ਭੂਆ ਸੱਸ ਦੇ ਮੁੰਡੇ ਦਾ ਵਿਆਹ ਸੀ। ਜਨਵਰੀ 'ਚ ਉਂਝ ਕੋਈ ਕੰਮ। ਪੈ ਗਿਆ ਸੀ ਤਾਂ ਗਏ।
ਮੈਂ ਖਾਂਦੀ ਪਈ ਸੀ।
ਹੂੰ। ਬਸ ਜਾਣਾ ਪੈਂਦਾ ਫੇਰ ਜਿੱਥੇ ਐਮਰਜੈਂਸੀ ਪੈ ਜੇ ਤੇ।
ਹਾਂਜੀ ਹਾਂਜੀ ਮੈਂ ਵੀ ਹੁਣੇ ਆਪਣਾ ਚੱਕਰ ਲਗਾ ਕੇ। ਆਈ ਸੀ ਸਿਸਟਰ ਕੋਲ ਜੰਡਿਆਲੇ ਤੇ ਉਥੋਂ ਦੀ ਫੇਰ। ਹੋਰ ਫੇਰ ਗਰਮੀ ਤੇ ਉਸ ਟਾਈਮ ਤੇ ਮੈਂ ਜਦੋਂ ਛੁੱਟੀਆਂ ਪਈਆਂ ਸੀ ਤੇ ਨਾਲ ਹੀ ਨਾਲ ਚਲੀ ਗਈ ਸੀ ਮਾਤਾ। ਬੜੀ ਗਰਮੀ ਸੀ ਉਹ ਤੇ। ਉਹਦੀ ਬਾਹਰ ਵੀ ਨਹੀਂ ਨਿਕਲਿਆ ਉੱਥੇ ਮੇਰੀ ਭੂਆ ਵੀ ਰਹਿੰਦੇ ਆ। ਉਹ ਵੀ ਕਹਿੰਦੇ ਵੀ ਤੂੰ ਲਗਾਇਆ ਨਹੀਂ ਚੱਕਰ ਮੈਂ ਕਿਹਾ ਭੂਆ ਜੀ ਗਰਮੀਂ ਕਰਕੇ ਮਨ ਨਹੀਂ ਹੋਇਆ ਕਿਤੇ ਵੀ।
ਤੇ ਫਿਰ ਜਦੋਂ। ਜਦੋਂ ਜਾਣਾ ਸੀ ਵਾਪਸੀ ਕਰਨੀ ਸੀ ਉਦੋਂ ਪੰਜ ਦਸ ਮਿੰਟ ਭੂਆ ਘਰ ਹੋ ਕੇ ਆਈ ਸੀ ਮੈਂ ਬਸ।
ਹੂੰ। ਇਹ ਤੇ ਗਰਮੀ 'ਚ ਕਿੱਥੇ ਵੀ ਨੀ ਗਏ ਅਸੀਂ ਖੁੱਦ ਨੀ ਗਏ ਹੈਗੇ ਘਰ ਹੀ ਰਹੇ ਜਿੰਨੇ ਦਿਨ। ਮੰਮੀ ਵੈਸੇ ਮੈਂ ਜਾਣਾ ਨੀ ਸੀ ਮੇਰੀ ਮੰਮਾ ਨੇ। ਬੁਲਾਇਆ ਸੀ ਬਈ ਮੈਂ ਮੈਨੇ ਜਾਣਾ ਸੀ ਬਈ। ਮਾਮੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ। ਉੱਥੇ ਗਏ ਸੀ।
ਅੱਛਾ ਅੱਛਾ।
ਤੇ ਤੁਹਾਨੂੰ ਪਤਾ ਬਈ ਘਰ ਕੋਈ ਨੀ ਸੀ ਪਾਪਾ ਸੀ ਤੇ ਉਹਨਾਂ ਹੀ ਰੋਟੀ। ਰੋਟੀ ਵਾਸਤੇ ਬੁਲਾ ਲਇਆ ਮੰਮੀ ਨੇ ਮੈਂ ਕਿਹਾ ਚਲੋ ਆ ਜਾਣੀਂ ਹਾਂ। ਛੁੱਟੀਆਂ ਤੇ ਆਈ ਐ।
ਹਾਂਜੀ ਹਾਂਜੀ
ਉਹ ਤਾਂ ਚਲੇ ਗਏ। ਹੁਣ ਜੈਸੇ ਵੱਡੇ-ਵੱਡੇ ਬੱਚੇ ਹੋ ਜਾਂਦੇ ਫੇਰ ਤੇ ਬਿਲਕੁਲ ਨਾਮ ਨੀ ਲੈਂਦੇ ਹਲੇ। ਤੇ ਬਈ ਛੋਟੇ ਹੈਗੇ ਨੇ ਫਿਰ ਚਲੇ ਹੀ ਜਾਣਾ।
ਤੇ ਹੁਣ ਤਾਂ ਵੀ ਨੀ ਨਿਕਲਿਆ ਜਾਂਦਾ, ਵੱਡੇ ਹੋ ਜਾਣ ਤਾਂ ਵੀ ਨੀ ਨਿਕਲਿਆ ਜਾਣਾ ਕਿਹੜੀ
ਹਾਂ ਸਹੀ ਗੱਲ ਹੈਗੀ ਐ।
ਆਹ ਜਾਣਾ ਕਦੋਂ ਏ, ਬੱਚੇ ਵੱਡੇ ਹੋ ਜਾਣ ਫੇਰ ਮੁਸ਼ਕਿਲ ਹੋ ਜਾਂਦਾ ਏ ਬੜਾ।
ਹਾਂ ਹਾਂ, ਕਈ ਵੱਡੀ ਵੱਡੀ ਕਲਾਸਾਂ ਹੋ ਜਾਂਦੀਆਂ ਇਹ ਹੁੰਦਾ ਏ ਬਈ ਛੁੱਟੀਆਂ ਚ ਕੁਝ ਸਿਖਾ ਦੇਇਏ ਇਹਨਾਂ ਨੂੰ ਕੰਮ ਕੰਪਿਊਟਰ ਸਿਖਾਏ ਕੁਛ ਵਗੈਰਾ ਕੁਛ ਵੀ ਜੌਈਨ ਕਰਾ ਦੇਇਏ ਅਸੀਂ।
ਹਾਂਜੀ-ਹਾਂਜੀ।
ਹੁਣ ਤੇ ਕਹਿ ਹੀ ਰਹੇ ਨੇ ਏ ਖੁਦ ਹੀ। ਕਿ ਅਸੀਂ ਨਹੀਂ ਜਾਵਾਂਗੇ ਹੁਣ ਕੁਛ ਨਾ ਕੁਛ ਬਈ ਸਿੱਖਾਂਗੇ ਅਸੀਂ।
ਹਾਂਜੀ ਜੇ ਸਿੱਖਣਗੇ ਤੇ ਆਪਣੇ ਕੰਮ ਹੀ ਆਏਗਾ ਉਹਨਾਂ ਦੇ ਲਈ।
ਹਾਂ ਛੁੱਟੀਆਂ 'ਚ ਹੀ ਬਈ ਸਿੱਖਣਾ ਹੁੰਦਾ ਹੈਗਾ ਤੁਹਾਨੂੰ ਪਤਾ ਸਾਰੇ ਸਕੂਲ ਚੱਲ ਗਏ। ਸਕੂਲ ਤੋਂ ਕੋਚਿੰਗ ਚਲੇ ਗਏ।
ਹਾਂਜੀ ਜਾਂ ਗਰਮੀ ਦੀ ਛੁੱਟੀਆਂ 'ਚ ਜਾਂ ਸਰਦੀ ਦੀ ਛੁੱਟੀਆਂ 'ਚ। ਹੈਲੋ ਹੈਲੋ ਹੈਲੋ, ਹੈਲੋ,